ਹੈਲੋ ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਏ
ਵਧੀਆ ਵਧੀਆ
ਹੋਰ ਕੀ ਕਰ ਰਹੀ ਸੀ
ਬਸ ਕੁਛ ਨੀ ਭਾਜੀ ਇੱਕ ਅੱਧਾ ਸੂਟ ਸੀ ਸੀ ਰੀ ਸੀ
ਅੱਛਾ ਅੱਛਾ ਹੋਰ ਘਰ ਪਰਿਵਾਰ ਸਭ ਵਧੀਆ
ਸਭ ਵਧੀਆ ਵਧੀਆ ਚੱਲਦੀ ਕਲਾ
ਹਾਂਜੀ ਹੋਰ ਸੁਣਾਓ ਭੈਣ ਜੀ ਭਾਅਜੀ ਠੀਕ ਨੇ
ਹਾਂਜੀ ਹਾਂਜੀ ਠੀਕ ਹੈ
ਹੋਰ ਮੈਂ ਨਾ ਤੁਹਾਡੇ ਨਾਲ ਇੱਕ ਦੋ ਗੱਲ ਕਰਨੀ ਸੀਗੀ, ਮੈਨੂੰ ਕੰਮ ਸੀ ਨਾਲੇ ਤੁਹਾਡੇ ਨਾਲ। ਇੱਕ ਤੇ ਨਾ ਮੈਨੂੰ ਤੁਸੀਂ ਨਮਕੀਨ ਭੇਜ ਦੇਣਾ, ਔ ਗਿਰਿਆਂ ਵਾਲੀ, ਜਿਹੜੀ ਤੁਸੀਂ
ਹਾਂਜੀ ਹਾਂਜੀ ਔ ਤੁਸੀਂ ਮੈਨੂੰ ਕਹੀ ਸੀ, ਔ ਉਹਨਾਂ ਹੱਥ ਭੇਜ ਦੇਵਾਂਗੀ।
ਹਾਂਜੀ ਹਾਂਜੀ, ਤੇ ਇੱਕ ਤਾਂ ਤੁਸੀਂ ਔ ਭੇਜ ਦੋ, ਇੱਕ ਇੱਕ ਮੈਨੂੰ ਹੋਰ ਕੰਮ ਸੀਗਾ, ਇੱਕ ਨਾ ਮੈਂ ਆਪਣਾ ਸਾਡੇ ਉੱਥੇ ਨਾ ਬੜਾ ਜ਼ਿਆਦਾ ਨਾ ਪੋਲਿਊਸ਼ਨ ਹੋਇਆ ਪਿਆ ਆ, ਜਿੱਦਾਂ ਸਾਡੇ ਨਾ ਘਰ ਦੇ ਨੇੜੇ ਤੇੜੇ ਬਹੁਤ ਫੈਕਟਰੀਆਂ ਆ ਜਿਹਦੇ ਕਰਕੇ ਨਾ, ਅਸੀਂ ਬਹੁਤ ਪਰੇਸ਼ਾਨ ਹੁੰਨੇ ਆਂ। ਦੇਖੋ ਅਸੀਂ ਇੱਕ ਅੱਧੀ ਵਾਰ ਨਾ ਉਹਨਾਂ ਦੀ ਕੰਪਲੇਂਟ ਵੀ ਕੀਤੀ ਸੀ
ਹੋ
ਪਰ ਨਾ ਕੋਈ ਰਿਸਪੋਂਸ ਨਹੀਂ ਆਯਾ, ਰਿਸਪੋਂਸ ਤਾਂ ਨਹੀਂ ਆਇਆ, ਦੇਖੋ ਵੱਡੀ ਵੱਡੀ ਫੈਕ ਫੈਕ੍ਟਰੀਆਂ ਆਲੇ ਨੇ, ਉਣਾ ਦੀਆਂ, ਗਾਹਾਂ ਅੱਗੇ ਬਹੁਤ ਚੱਲਦੀਆਂ ਹੈਗੀਆਂ ਵਾ, ਤੇ ਇਸ ਚੱਕਰ ਵਿੱਚ ਨਾ ਕੋਈ ਗੱਲ ਨੀ ਹੋਈ ਤੇ ਸਾਡੇ ਬੱਚੇ ਵੀ ਬਹੁਤ ਛੋਟੇ ਆ, ਤੇ ਉਸ ਕਰਕੇ ਨਾ ਅਸੀਂ ਬਹੁਤ ਪਰੇਸ਼ਾਨ ਹੁੰਦੇ ਹਾਂ। ਇੰਨਾ ਧੂੰਆਂ ਹੁੰਦਾ ਆ, ਦੇਖੋ ਹਰ ਟਾਈਮ ਧੂੰਆਂ, ਦਿਨੇ ਰਾਤ ਫੈਕਟਰੀਆਂ ਚੱਲਦੀਆਂ ਆ। ਆਪਾਂ ਇਕੱਲਾ ਉਹਨਾਂ ਨੂੰ ਇੰਨਾ ਹੀ ਕਿਹਾ ਸੀਗਾ, ਕਿ ਚਲੋ ਵੀ ਭਾਅ ਜੀ ਤੁਸੀਂ ਆਪਣੀ ਫੈਕਟਰੀ ਨਾ ਕਿਸੀ ਬਾਹਰਲੇ ਏਰੀਏ 'ਚ ਲਓ ਜਿੱਦਾਂ ਜਿੱਧਰ ਇੰਡਸਟਰੀਅਲ ਏਰੀਆ ਹੁੰਦੇ ਆ, ਜਿੱਥੇ ਸਪੈਸ਼ਲ ਮੰਨ ਲੋ ਤੁਸੀਂ, ਜਿੱਧਰ ਮੇਨ
ਹਾਂ ਇੰਡਸਟਰੀ ਏਰੀਏ ਵਿੱਚ ਹੀ ਹੋਣੀ ਚਾਹੀਦੀ ਹੈ
ਹਾਂ ਤੇ ਦੇਖੋ ਮੰਨਦੇ ਹੀ ਨਹੀਂ ਹੈਗੇ, ਆਪਾਂ ਕਿੰਨੀ ਵਾਰ ਉਹਨਾਂ ਨੂੰ ਸਮ ਜਾਤ ਆ ਕਿ ਦੇਖੋ ਆਪਾਂ ਵੀ ਪਰੇਸ਼ਾਨ ਹੁੰਦੇ ਹਾਂ, ਹੁਣ ਦੇਖੋ ਧੂੰਆਂ ਆ ਧੂੰਆਂ 'ਚ ਕਿੰਨੀਆਂ ਬਿਮਾਰੀਆਂ ਆ, ਲੋਕਾਂ ਨੂੰ ਸਾਹ ਦੀ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਹੁੰਦੀ ਏ, ਭੈਣ ਜੀ ਕੀਤੀ ਸੀ ਮੈਂ ਤੁਹਾਨੂੰ ਕਹਿਣ ਦੇਆਂ ਮੈਂ ਕੀਤੀ ਸੀ ਕੰਪਲੇਨ, ਅਤੇ ਆਪਾਂ ਤੁਸੀਂ ਆਹ ਦੇਖੋ ਔਨਾ ਕਿ ਧੂੰਏ ਕਰਕੇ, ਗਲੇ ਦੀ ਕਿੰਨੀ ਪ੍ਰੋਬਲਮ ਹੁੰਦੀ
ਗਲੇ ਦੀ ਪ੍ਰੋਬਲਮ ਹੈ, ਪਤਾ ਧੂਏ ਕਰਕੇ ਕੈਂਸਰ ਵੀ ਹੋ ਰਿਹਾ ਹੈ, ਦਮੇ ਦੀ ਸ਼ਿਕਾਯਤ ਸਿਹਤ ਹੋ ਰਹੀ ਹੈ
ਹਾਂ ਖ ਖੰਘ ਆ, ਜਿਹੜੀ ਖੰਘ ਨੀ ਠੀਕ ਹੁੰਦੀ ਮਤਲਬ ਇੱਕ ਤਾਂ ਧੂੰਆਂ ਦੇਖੋ ਆਮ ਹੁੰਦਾ ਆ, ਤੇ ਜਿਹੜਾ ਇੱਥੇ ਤਾਂ ਆਪਾਂ ਜਿਹੜੇ ਧੂੰਆਂ ਆ, ਸਾਡੇ ਇੱਥੇ, ਉੱਧਰ ਬਹੁਤ ਦਿੱਕਤ ਹਾਂਜੀ ਹਾਂਜੀ ਹਾਂਜੀ ਉਹੀ ਦਿੱਕਤ ਆ ਭੈਣ ਜੀ, ਆਪਾਂ ਨਾ ਬਹੁਤ ਪਰੇਸ਼ਾਨ ਸੀਗੇ
ਔ ਪਤਾ ਹੈ ਕੀ ਕਰਦੇ ਨੇ, ਹੁਣ ਤੁਹਾਨੂੰ ਪਤਾ ਹੈਗਾ ਤੁਸੀਂ ਕੰਪਲੇਂਟ ਕੀਤੀ, ਉਹ ਵੀ ਨੀ ਸੁਣਨਗੇ ਕਿਉਂ ਨਹੀਂ ਸੁਣ ਰਹੇ, ਉਹਨਾਂ ਨੂੰ ਦਸ ਵੀਹ ਹਜ਼ਾਰ ਚ ਮਿਲ ਜਾਂਦੇ ਨੇ, ਔ ਛੇ ਮਹੀਨੇ ਬਾਅਦ ਮੁੋੜ ਕੇ ਫੇਰ ਦੇਖਦੇ ਨੀ ਹੈਗੇ।
ਆਹੀ ਤੇ ਗੱਲ ਕਹਿਣ ਦਿਆਂ ਭੈਣ ਜੀ ਤੁਹਾਨੂੰ, ਸਾਡੇ ਇੱਥੇ ਨਾ ਲੋਕਾਂ ਦੀ ਚਲਦੀ ਬਹੁਤ ਆ। ਦੇਖੋ ਚੱਲਣ ਨੂੰ ਤਾਂ ਕੋਈ ਨਹੀਂ, ਦੇਖੋ ਕਾਨੂੰਨ ਆ, ਚਾਹੇ ਕੋਈ ਕੋਈ ਵੀ ਚੀਜ਼ ਆ ਉਹਨਾਂ ਨੂੰ ਹ ਮਤਲਬ ਸੱਚ ਦੇ ਵੱਲ ਚੱਲਣਾ ਚਾਹੀਦਾ, ਪਰ ਮੇਨ ਤਾਂ ਗੱਲ ਉੱਥੇ ਆਉਂਦੀ ਹੈ ਨਾ ਜਿੱਥੇ ਲੋਕ ਆਪਦੀਆਂ ਆਪਦੀਆਂ ਕਰਦੇ ਆ, ਸਾਡੀ ਜਮ੍ਹਾਂ ਨਹੀਂ ਸੁਣਦੇ।
ਹਾਂਜੀ ਉਹੀ ਗੱਲ ਨਾ ਸਾਰੀ, ਉਹਨਾਂ ਦੇ ਘਰ ਦੇਖੋ ਉਹਨਾਂ ਦੇ ਘਰ ਦ ਹੋਰ ਕਿੱਥੇ ਹੋਰ ਫੈਕਟਰੀਆਂ ਉਹਨਾਂ ਨੇ ਮਿਡਲ ਕਲਾਸ ਲੋਕਾਂ ਦੇ ਘਰ ਦੇ ਲਾਗੇ ਲਗਾਈ ਨੇ ਔਰ ਆਪਣੇ ਘਰ, ਤੁਸੀਂ ਵਧੀਆ ਏਰੀਏ ਵਿੱਚ ਲਿਫ
ਆਪ ਆਪ ਦੇ ਘਰ ਇਹਨਾਂ ਦੇ ਬਹੁਤ ਸੁਸਾਇਟੀ ਲਾਈਕ ਮੋਡਲ ਟਾਊਨ ਦੇਖ ਲਓ, ਹੁੱਡਾ ਦੇਖ ਦੇਖ ਲਓ ਤੁਸੀਂ ਇੱਦਾਂ ਦੇ ਬਹੁਤ ਸਾਰੇ ਏਰੀਏਜ਼ ਏਰੀਆ ਨੇ ਸਾਡੇ ਇੱਥੇ, ਜਿੱਥੇ ਲੋਕਾਂ ਦੀਆਂ ਫੈ ਘਰ ਆਪਣੇ ਡਬਲ ਸਟੋਰੀ, ਕਿਸੇ ਦਾ ਮਤਲਬ ਕਿੱਦਾਂ ਵੀ ਪਰ ਇਹਨਾਂ ਨੂੰ ਆ ਦੇਖਣਾ ਚਾਹੀਦਾ ਨਾ ਕਿ ਤੁਸੀਂ ਹਾਂ ਸਾਡੇ ਇੱਥੇ ਦੇਖੋ ਭੈਣ ਜੀ, ਅਹ ਕਿੰਨੇ ਸੈਟ ਸੈਕਟਰ ਹੈਗੇ ਆ ਸਾਡੇ ਇੱਥੇ, ਕੋਈ ਇੱਕ ਸੈਕਟਰ ਥੋੜ੍ਹੀ ਆ ਕਿੰਨੇ ਸੈਕਟਰ ਆ, ਕਿੰਨੇ ਸੈਕਟਰਾਂ ਦੇ ਵਿੱਚ ਕਿੰਨੇ ਮਤਲਬ ਤਲਬ ਔ ਘਰ ਨੇ ਜਿਹੜੇ ਲੋ ਰਹਿੰਦੇ ਆ, ਵੀ ਆਪ ਦੀਆਂ ਇਹਨਾਂ ਨੇ ਜਿਹੜੀਆਂ ਫੈਕਟਰੀਆਂ ਆ, ਸਾਡੇ ਇੱਥੇ ਪਾਈਆਂ ਦੀਆਂ ਵਾ। ਇਹਨਾਂ ਨੂੰ ਆ ਨਹੀਂ ਸ ਮਝ ਆਂਦੀ ਕਿ ਤੁਸੀਂ ਤਾਂ ਆਪਣੀ ਫੈਕਟਰੀ ਖੋਲਤੀ ਦੇਖਲੋ ਪਰ ਦਿੱਕਤ ਤਾਂ ਸਾਨੂੰ ਹੁੰਦੀ ਐ ਨਾ। ਦੇਖੋ ਕਿੰਨਾ ਧੂੰਆਂ ਇੰਨਾ ਮਤਲਬ, ਬਰਦਾਸ਼ਤ ਨੀ ਹੁੰਦਾ। ਭੈਣ ਜੀ ਮਤਲਬ ਪਿੱਛੇ ਜਿਹੀ ਦੇਖੋ ਮੇਰੀ ਇੰਨੀ ਤਬੀਅਤ ਖ਼ਰਾਬ ਹੋ ਗਈ ਸੀ ਧੂੰਏ ਕਰਕੇ ਤੇ ਮੈਨੂੰ ਕਿੰਨਾ ਚਿਰ ਮੇਰੇ ਮੈਡੀਸੀ ਉਹੀ ਤਾਂ ਗੱਲ ਆ ਪੈਣ ਜੀ ਕਿੰਨਾ ਚਿਰ ਮੇਰੀ ਦਵਾਈ ਚਲਦੀ ਰਹੀ, ਕਿੰਨਾ ਚਿਰ ਮਤਲਬ ਤੁਸੀਂ ਮੰਨੋਗੇ ਨੀ ਮੈਂ ਇਨਾ ਪਰੇਸ਼ਾਨ ਸੀਗਾ ਫਿਰ ਮੈਂ ਮੁੜਕੇ ਮੈਂ ਇੱਕ ਦੋ ਵਾਰ ਗੱਲ ਵੀ ਕੀਤੀ ਇਹਨਾਂ ਨਾਲ ਮੈਂ ਕਿਹਾ ਦੇਖੋ ਪਾਜੀ ਤੁਸੀਂ ਫੈਕਟਰੀਆਂ ਯਾਂ ਤੇ ਤੁਸੀਂ ਬੱਡੀਆਂ-ਬੱਡੀਆਂ ਚਿਮਨੀਆਂ ਲਵਾ ਲਓ ਚਲੋ ਚਿਮਨੀਆਂ ਦੀ ਵੀ ਗੱਲ ਛੱਡੋ ਜੇ ਤੁਸੀਂ ਚਿਮਨੀਆਂ ਵੀ ਲਵਾ ਲਓਗੇ ਘੁੰਮ ਫਿਰ ਕੇ ਧੂੰਆਂ ਤਾਂ ਦੇਖੋ ਆਣਾ ਹੀ ਆਣਾ।
ਹਾਂ ਨਹੀਂ ਅਰੇ ਉਹਨਾਂ ਨੂੰ ਮਤਲਬ ਇੰਡਸਟਰੀਅਲ ਏਰੀਏ ਚ ਹੀ ਖੋਲਣੀ ਚਾਹੀਦੀ ਹੈਗੀ ਇਹ ਤਾਂ ਤੁਸੀਂ ਦੋ ਤਿੰਨ ਕੰਪਲੇਂਟ ਕਰੋ ਸਿੱਧਾ ਓਲਾਇਨ ਓਨਲਾਇਨ ਕਰੋ ਸਿੱਧਾ ਦਿੱਲੀ ਚੰਡੀਗੜ੍ਹ ਕੰਪਲੇਨ ਕਰਦੋ
ਸਾਡੇ ਇੱਥੇ ਨਾ ਮਤਲਬ ਤੀਹ-ਚਾਲੀ ਕਿਲੋਮੀਟਰ ਦੂਰ ਨਾ ਇੱਕ ਪਿੰਡ ਲੱਗਦਾ। ਉਹ ਪਿੰਡ ਤੋਂ ਥੋੜ੍ਹੀ ਜਿਹੀ ਦੂਰ ਨਾ ਇੰਡਸ ਇੰਡਸਟਰਿਯਲ ਏਰੀਆ ਹੀ ਸਾਰਾ ਉੱਥੇ ਵੱਡੀ-ਵੱਡੀ ਫੈਕਟਰੀਆਂ ਬਹੁਤ ਵੱਡੀ।
ਹਾਂ ਉਹ-ਉਹ ਜਗ੍ਹਾ ਦਾ ਨਾਮ ਮੈਂ ਸੁਣਿਆ ਤਾਂ ਹੈਗਾ। ਪਤਾ ਨੀ ਕੀ ਨਾਮ ਹੈਗਾ?
ਹਾਂਜੀ ਬਸ ਉਹੀ ਆ ਉੱਥੇ ਹੀ ਹੈਗੇ ਆ ਤੇ ਮੈਂ ਇਹਨਾਂ ਕਿਨ ਨਹੀਂ ਵਰਕਸ਼ੋਪ ਨਹੀਂ ਹੈਗਾ ਮੇਰੇ ਖਿਆਲ ਮਾਨਕਪੁਰ ਦੀ ਗੱਲ ਕਰਦੇ ਹਾਂ ਆਪਾਂ ਹਾਂ ਹਨਾ ਤੇ ਆਪਾਂ ਉਹੀ ਕਹਿੰਦੇ ਹਾਂ। ਕਿ ਦੇਖੋ ਤੁਸੀਂ ਉੱਧਰ ਪਾਓ ਆਪਣੀ ਫੈਕਟਰੀ ਹੁਣ ਸਾਡੇ ਘਰ ਦੇ ਚਾਰ ਘਰ ਛੱਡ ਕੇ ਇੱਕ ਪਾਜੀ ਰਹਿੰਦੇ ਆ ਆਪਣਾ ਆਪਣੇ ਭਰਾ ਭਰਾਵਾਂ ਵਰਗੇ ਹੀ ਹੈਗੇ ਆ। ਉਹਨਾਂ ਦੀ ਵੀ ਫੈਕਟਰੀ ਆ। ਉਹਨਾਂ ਨੇ ਆਪਣਾ ਮਾਨਕਪੁਰ ਪਾਈ ਤੀ ਫੈਕਟਰੀ, ਇੰਡਸਟਰੀਅਲ ਏਰੀਆ ਚ। ਉਹਨਾਂ ਨੂੰ ਵੀ ਦਿੱਕਤ ਹੁਣ ਹੁੰਦੀ ਆ। ਹੁਣ ਉਹਨਾਂ ਉਹ ਤਾਂ ਦੇਖੋ ਕੁਛ ਬੋਲਣ ਨਹੀਂ ਦੇ, ਕਿਉਂਕਿ ਲੋਕ ਸੋ ਚੰਲੇ ਬਈ, ਅ ਬਈ, ਆਪਦੀ ਫੈਕਟਰੀੱ ਐਨੇ ਔ ਦੇਖੋਲੀ ਜੀ, ਸਾਡਾ ਕੰਮ ਇੱਥੋਂ ਜਰਿਆ ਨੀ ਜਾਂਦਾ। ਲੋਕ ਇਹ ਸੋ ਉਹਨ ਉਹ ਭਾਜੀ ਨੇ ਵੀ ਨਾ ਆਪਣਾ ਆਵਦਾ ਘਰ ਪੰਦਰਾਂ ਸੈਕਟਰ 'ਚ ਲੈ ਲਿਆ। ਕਿਉਂਕਿ ਉਹਨਾਂ ਨੂੰ ਵੀ ਦਿੱਕਤ ਹੁੰਦੀ ਆ, ਬਹੁਤ ਜ਼ਿਆਦਾ ਧੂੰਆਂ ਆ। ਧੂੰਐ ਕਰਕੇ ਦੇਖੋ, ਬਿਮਾਰੀਆਂ ਲੱਗਦੀਆਂ ਨੇ। ਔਰ ਉਹਦੇ ਕਰਕੇ ਘੁੰਮ ਫੇਰ ਕੇ ਗੱਲ ਕੀ ਉੱਥੇ ਆਂਦੀ ਐ। ਕਿੰਨਾ ਗੰ ਕਿੰਨੀ ਗੰਦੀ ਬਿਮਾਰੀ ਐ ਕੈਂਸਰ ਦੀ ਜੇ ਤੁਸੀਂ ਸੁਣਿਆ ਹੋਏ। ਔਰ ਉਹ ਬਿਮਾਰੀ ਦਾ ਬੰਦੇ ਦੀ ਤਿੰਨ ਸਟੇਜਿਸ ਹੁੰਦੀਆਂ ਨੇ, ਦੇਖੌ ਪਹਿਲੀ ਸਟੇਜ ਕਵਰ ਹੋ ਜੇ, ਠੀਕ ਆ। ਦੂਜ---ਦੂਜੀ 'ਤੇ ਕਵਰ ਹੋ ਜੇ, ਠੀਕ ਏ। ਪੰਜ ਹੋ ਗਈਆਂ ਹੋਣੀਆ ਚਲੋ ਲੇਕਿਨ ਜੇੜੀ ਪੰਜਵੀਂ ਸਟੇਜ ਆ ਉੱਥੇ ਤਾਂ ਦੇਖੋ ਬੰਦਾ ਖ ਖ਼ਤਮ ਈ ਆ, ਇਕਦਮ ਲੋਕ ਲੱਖਾਂ ਰੁਪਇਆ ਲਾ ਦਿੰਦੇ ਨੇ ਨਹੀਂ ਲਾਾਸ ਤੇ- ਨਹੀਂ ਦਿੱਕਤ ਕਿੱਥੇ ਆ ਰਹੀ ਐ? ਦਿੱਕਤ-
ਐਸੀ ਪੋਲਯੂਸ਼ਨ ਕਰਕੇ ਈ ਆ ਰਹੀ ਨਾ, ਹੁਣ ਲਾਸਟ ਟਾਈਮ ਆਪਾਂ ਕੀ ਦਿੱਲੀ ਰਹਿੰਦੇ ਸੀ ਪਹਿਲੇ
ਉਧਰ ਕੀ ਜਿਨਸਾਂ, ਜਿਨਸਾਂ ਦੀ ਫੈਕਟਰੀ ਸੀ, ਜਿਨਸਾਂ ਦੀ। ਤੁਸੀਂ, ਤੂੰ ਜਾਣਦੇ ਹੀ ਉਹ ਨਾ, ਸਿਰਸਾ, ਸਿਰਸਾ ਕਿੰਨਾ ਵੱਡਾ ਐ ਦਿੱਲੀ ਦਾ। ਉਹਨਾਂ ਨੇ ਇੱਕ-ਇੱਕ ਘਰ ਜਾ ਕੇ। ਫੈਕਟਰੀਆਂ ਸੀਲ ਕੀਤੀਆਂ ਜੇ
ਹਾਂ।
ਕਿਉ ਕਿਉਂਕਿ ਉਹਹੀ ਏ ਜੀਨਸ ਦਾ ਜਿਹੜਾ ਕਪੜਾ ਬਣਦਾ ਹੈ ਨਾ, ਉਹ ਇੰਨਾ ਓਦੀ ਨਿਕਲਦੀ ਹੈਗੀ ਗੰਦੀ ਗੈਸ ਜੀ, ਹੁਣ ਨਿਕਲਦੀ ਹੈਗੀ। ਪੋਲਿਊਸ਼ਨ ਵਰਗੀ ਉਹ ਲੋਕਾਂ ਦੇ ਅੰਦਰ ਜਾ ਜਾ ਕੇ ਵਿਚਾਰੇ ਖੁਲਦੇ ਰਹਿੰਦੇ ਸੀ ਉਹ ਕਿੰਨੇ ਕੈਂਸਰ, ਪੂਰੀ ਗਲ਼ੀ ਵਿਚ ਕਿੰਨੇ ਬੰਦਿਆ ਨੂੰ, ਕ ਹਰ ਘਰ ਵਿੱਚ ਦੋ ਮਰੀਜ ਕੈਂਸਰ ਦੇ।
ਉਹੀ ਤੇ ਗੱਲ ਐ ਭੈਣ ਜੀ, ਹੁਣ ਆਹ ਦੇਖੋ, ਗ਼ਲਤੀਆਂ ਵੀ ਤਾਂ ਆਪਦੀਆਂ ਹੀ ਨੇ। ਅਗਰ ਇਹ ਲੋਕ ਆਪਣੀਆਂ ਫੈਕਟਰੀਆਂ ਇੱਧਰ ਨਾ ਖੋੱਲਣ। ਤੇ ਵਧੀਆ ਹੀ ਆ। ਹੁਣ ਤੁਸੀਂ ਦੇਖੋ, ਤੁਸੀਂ ਜਿੰਨਾ ਇੱਥੇ ਆਪਣਾ, ਇਨਾ ਤੁਸੀਂ ਉਹ ਪਏ ਦਾ ਖਲ ਇੱਥੇ ਫੈਕਟਰੀਆਂ ਫੇਰ ਕੱਚਾ ਕਿ ਕੱਚਾ, ਕਿੰਨੀ ਕਿੰਨੀ ਬਰਾ ਜਿਹੜੀ ਨਾਈਟ ਨੂੰ ਵੀ ਕੰਮ ਕਰਦੀ ਐ। ਚਲੋ ਦਿਨ ਦਾ ਤੇ ਮੰਨ ਲਿਆ, ਤੁਸੀਂ ਕਮ ਸੇ ਕਮ ਸਾਨੂੰ ਰਾਤ ਨੂੰ ਤਾਂ ਛ ਚੱਜ ਨਾਲ ਸੌਣ ਦਿਓ, ਜੀਣ ਦਿਓ। ਇੰਨੀ ਇੱਥੇ ਗਰਮੀ, ਉੱਪਰੋਂ ਦੀ ਇੰਨਾ ਧੂੰਆਂ ਮੈਂ ਬੋਹ ਪਰੇਸ਼ਾਨ ਆ।
ਹਾਂਜੀ, ਹੁਣ ਪਾਚੀ, ਹੁਣ ਆਪਾਂ ਨੂੰ ਤਾਂ ਇੰਨੇ ਉਹ ਵੀ ਨੀ ਹੈਗੇ ਕਿ ਅਸੀਂ ਆਪਣਾ ਘਰ ਵੇਚ
ਉਹੀ ਤੇ ਗੱਲ ਐ, ਦੇਖੋ ਅ ਪਾਂ ਲੋਕ ਦਾ ਕੰਮ ਆਈ, ਚਲਾਈ 'ਚ ਸੋਹਣੀ ਚੱਲਦੀ ਐ, ਗੁਰੂ ਸਾਹਿਬ ਦੀ ਕਿਰਪਾ ਨਾਲ। ਹੈ ਨਾ, ਪਰ ਆਪਾਂ ਐਂ ਥੋੜ੍ਹੀ ਆ ਕਿ ਆਪਾਂ ਹੁਣ ਇਹਨਾਂ ਦੀ ਫੈਕਟਰੀਆਂ ਦੇ ਪਿੱਛੇ ਆਪਦੇ ਘਰ ਵੇਚਦੀਏ। ਘਰ ਬਨਾਣੇ ਕਿਹੜੇ ਸੌਖੇ ਆ ਅੱਜਕੱਲ ਦੇ ਜ਼ਮਾਨੇ 'ਚ।
ਤੇ ਦੇਖੋ, ਇੱਕ ਫੈਕਟਰੀ ਨੂੰ ਇੱਕ ਫੈਕਟਰੀ ਕਰਕੇ ਪੂਰੇ ਮੁਹੱਲੇ ਨੂੰ ਦਿੱਕਤ ਐ।
ਉਹੀ ਤੇ, ਹਾਂਜੀ, ਮੈਂ ਨਾ ਤੁਹਾਨੂੰ ਇਹੀ ਗੱਲ ਕਰਨੀ ਸੀ, ਬਾਈ। ਨਾ ਮੇਰੀ ਨਾ, ਸ਼ਾਮ ਨੂੰ ਭਾਜੀ ਨਾਲ ਗੱਲ ਕਰਾ ਦਿਓ। ਮੈਂ ਨਾ ਭਾਜੀ ਨਾਲ ਆਹੀ ਗੱਲ ਕਰਨੀ ਆ ਬੀ, ਦੇਖੋ ਕੋਈ ਤਾਂ ਕੋਈ ਸੋਲਿਊਸ਼ਨ ਕ
ਹਾਂ, ਉਹਨਾਂ ਦੇ ਹੇ ਕੋਈ ਵੱਡੇ-ਵੱਡੇ ਲੋਕਾਂ ਨਾਲ ਜਾਣ-ਪਹਿਚਾਣ।
ਹਾਂ, ਤੁਸੀਂ ਹਾਂ। ਤੁਸੀਂ ਨਾ ਇੱਕ ਵਾਰ ਮੇਰੀ ਗੱਲ ਸ਼ਾਮੀ ਕਰਾਯੋ। ਮੈਂ ਨਾ ਪਕ ਦੇਖਣਾ ਆ, ਦੇਖੋ ਮੈਂ ਇਹਨਾਂ ਪਰੇਸ਼ਾਨ ਹੋ ਗਿਆ ਨਾ। ਅਸੀਂ ਮੈਂ ਤੁਹਾਨੂੰ ਦੱਸ ਨੀ ਸਕਦਾ।
ਅ ਤੇ ਪਰੇਸ਼ਾਨੀ ਵਾਲੀ ਗੱਲ ਹੈਗੀ। ਇਹ ਤੇ ਬਹੁ
ਹਾਂਜੀ, ਵੈਸੇ ਭੈਣ ਜੀ, ਜਿਹੜੇ ਏਰੀਏ 'ਚ ਤੁਸੀਂ ਰਹਿਣੇ ਔ, ਤੁਹਾਡੇ ਹੈਗੀਆਂ ਫੈਕਟਰੀਆਂ ਵਗੈਰਾ?
ਨਾ ਨਾ ਸਾਡੇ ਘਰ ਦੇ ਆਸ ਪਾਸ ਕੋਈ ਇੱਥੇ ਤੇ ਇੰਡਸਟਰੀ ਏਰੀਆ ਹੀ ਅਲੱਗ ਬਨਿਆ ਦਾ ਵਗਾ
ਅੱਛਾ ਤੇ ਜਿੱਦਾਂ ਮੰਨ ਲਓ ਆਪਣਾ ਤੁਹਾਡੇ ਉੱਥੇ ਫੈਕਟਰੀਜ਼ ਵਗੈਰਾ ਨਹੀਂ ਹੈਗਗੀਆਂ ਅਤੇ ਅੱਛਾ ਉੱਦਾਂ ਦਾ ਮਤਲਬ ਪ੍ਰੋਪਰ ਏਰੀਆ ਬਣਿਆ ਹੈ ਤੁਹਾਡੇ ਇੱਥੇ ਇੰਡਸਟਰੀਅਲ
ਹਾਂਜੀ- ਹਾਂਜੀ।
ਅਤੇ ਉਸ ਉਸ ਤੋਂ ਇਲਾਵਾ ਕੋਈ ਹੋਰ ਪੋਲਿਊਸ਼ਨ ਕਿਸੇ ਟਾਈਪ ਦਾ ਨਹੀਂ ਹੈਗਾ ਤੁਹਾਡੇ ਉੱਤੇ
ਨਾ ਨਾ ਨਾ
ਸਾਡੇ ਇੱਥੇ ਵੀ ਨਾ ਇੱਕ ਮਤਲਬ ਚਾਰ ਪੰਜ ਕਿਲੋਮੀਟਰ ਦੂਰ ਇੱਕ ਜਗ੍ਹਾ ਹੈ ਮਤਲਬ ਪਿੰਡ ਹੀ ਲੱਦਾ ਪੰਜ ਕਿਲੋਮੀਟਰ ਥੋੜ੍ਹਾ ਦੂਰ ਜਾ ਕੇ ਕਿ ਨਾ ਪਿੰਡ ਸ਼ੁਰੂ ਹੁੰਦਾ ਆ ਉੱਧਰ ਇੱਕ ਗੁਰਦੁਆਰਾ ਸਾਹਿਬ ਆ ਪਰ ਉਹ ਜਾਈਦਾ ਉੱਥੇ ਅਤੇ ਉੱਧਰ ਨਾ ਮਤਲਬ ਇੰਨਾ ਅੱਛਾ ਸੁ ਸਕੂਨ ਮਿਲਦਾ ਨਾ ਗੁਰਦੁਆਰੇ ਜਾ ਕੇ ਕਿਉਂਕਿ ਦੇਖੋ ਰਸਤੇ 'ਚ ਸਾਰੀ ਹਰਿਆਲੀ ਤੇ
ਹਾਂ ਰਸਤੇ ਮੈਂ ਦੇਖਿਆ ਜਾਵੇਗਾ ਨਾ ਹਾਂ ਪਰ ਉੱਧਰ ਰਸਤੇ ਵਿੱਚ ਵੀ ਕਈ ਫੈਕਟਰੀਆਂ ਨੇ ਪਟਾਕਾ ਫੈਕਟਰੀ ਹੈਗੀ ਕਈ ਕੀ ਫੈਕਟਰੀ
ਤਦੇਖੁਪੈੀ ਪਟਾਕੇ ਦਾ ਗੋਦਾਮ ਆ ਹੁਣ ਗੋਦਾਮ ਔਰ ਫੈਕਟਰੀ ' ਬਹੁਤ ਫ਼ਰਕ ਫੈਕਟਰੀ 'ਚ ਮੀਨਸ ਕਿ ਉੱਥੇ ਪਟਾਕੇ ਬਣਦੇ ਆ ਗੋਦਾਮ ਮੀਨਸ ਉੱਥੇ ਬਣ ਕੇ ਉੱਦਾਂ ਉਹਨਾਂ ਦਾ ਦਾਮ ਆ ਜਿੱਥੋਂ ਜਿਹੜੇ ਆਪਣਾ ਰਿਟੇਲਰ ਹੁੰਦੇ ਆ ਨਾ ਆਪਦੇ ਸਿੰਪ ਦੁਕਾਨਾਂ ਵਾਲੇ ਉਹ ਉੱਧਰੋਂ ਦੀ ਆਪਣਾ ਪਟਾਕੇ ਲਿਆ ਕੇ ਆਪਣਾ ਵੇਚਦੇ ਆ ਰਿਟੇਲਰਾਂ ਤੋਂ ਲੈ ਕੇ ਹੋਲਸੇਲਰ ਅਹ ਲੈਂਦੇ ਆ ਰਿਟੇਲਰ ਫਿਰ ਵੀ ਆਪਦੇ ਮਤਲਬ ਜੋ ਵੀ ਜਿੰਨਾ ਕੁ ਆਪਣਾ ਮਾਰਜਨ ਰੱਖਦੇ ਆ ਪਰ ਦੇਖਿਆ ਜਾ ਭੈਣ ਜ ਇੰਨਾ ਪੋਲਿਊਸ਼ਨ ਨਹੀਂ ਹੈਗਾ ਜਿੰਨਾ ਸਾਡੇ ਏਰੀਏ 'ਚ ਪੋਲਿਊਸ਼ਨ ਆ
ਹਾਂਜੀ ਉਧਰ ਤੇ ਵੈਸੇ ਪੂਰਾ ਖਾਲੀ ਗਰਾਉਂਡ ਜਾਂ ਬਣਿਆ ਦਾਵੇਗਾ
ਹਾਂ ਬਸ ਮੈਂ ਉਹੀ ਗੱਲ ਕਰਨੀ ਸੀਗੀ ਬਈ ਮੈਂ ਕਾਫੀ ਚਿਰਾਂ ਤੋਂ ਮੇਰਾ ਮੈਨੂੰ ਟਾਈਮ ਨਹੀਂ ਮਿਲ ਰਿਹਾ ਸੀ ਮੈਂ ਤੁਹਾਨੂੰ ਫ਼ੋਨ ਕਰਨਾ ਸੀ ਮੈਂ, ਕਿਹਾ ਮੈਂ ਗੱਲ ਅੱਜ ਕਰਨੀ- ਕਰਨੀ ਕਿ ਬਈ ਦੇਖੋ, ਕੋਈ ਤਾਂ ਦੇਖੋ ਕੋਈ ਹੱਲ ਕੱਢੋ ਤੁਸੀਂ। ਭਾਜੀ, ਨੂੰ ਕਹੋ ਥੋੜਾ-
ਤੁਸੀਂ, ਤਾਂ ਸਵੇਰੇ ਮੇਰੇ ਕਹਿਣ ਤੇ ਨਾ, ਸੈਰ ਕਰਨ ਜਾਇਆ ਕਰੋ। ਸਵੇਰ- ਸਵੇਰ ਦੀ ਥੋੜੀ ਠੰਡੀ ਹਵਾ ਵਿ ਖਾਇਆ ਕਰੋ। ਉਹ ਵੀ, ਤੁਹਾਡੇ ਲਈ ਬੜੀ ਅੱਛੀ ਰਹੇਗੀ।
ਆਪਾਂ ਹੁਣ ਰਾਤ ਨੂੰ ਸੋਈ ਦਾ ਚੰਗਾ, ਸਵੇਰੇ ਉੱਠੀ ਦਾ ਤੇ ਇਕਦਮ ਬਾਹਰ ਨਿਕਲੋ ਨੀ- ਪੋਲਿਊਸ਼ਨ ਨੀਰਾ ਪੋਲਿਊਸ਼ਨ। ਜਾਂ, ਤਾਂ ਫੇਰ ਫੈਕਟਰੀਆਂ ਰਾਤ ਨੂੰ ਬੰਦ ਕਰ ਦੇਣ ਉਹੀ ਸਾਡੇ ਅੰਦਰ ਜਾ ਰਿਹਾ। ਆਪਾਂ ਸ਼ੁੱਧ ਹਵਾ ਕੀ ਲੈ ਰਹੇ ਹਾਂ। ਆਪਾਂ ਇਕੱਲਾ ਆਪਾਂ ਸ਼ੁੱਧ ਹਵਾ ਨੀ ਸਾਨੂੰ ਮਿਲਦੀ ਵੀ ਪਰੋ- ਜਿਹਨੂੰ ਆਪਾਂ ਕਹਿੰਦੇ ਹਾਂ। ਕਿ ਬੜੀ ਵਧੀਆ ਨੈਚੁਰਲ ਹਵਾ। ਬਿਲਕੁਲ ਨੀ ਮਿਲਦੀ ਸਾਨੂੰ ਕਿਉਂਕਿ, ਆਪਾਂ ਉੱਠਦਿਆਂ ਨਾਲ, ਪੋਲਿਊਸ਼ਨ ਦਾ ਸਾਹਮਣਾ ਕਰਨੇ ਹਾਂ। ਉਹ ਸਾਡੇ ਅੰਦਰ ਜਾਂਦਾ, ਸਾਨੂੰ ਨਵੀਆਂ- ਨਵੀਆਂ ਬਿਮਾਰ- ਸਾਰੀਆਂ ਹੁੰਦੀਆਂ ਆ।
ਸਹੀ ਗੱਲ ਆ।
ਚਲੋ ਫੇਰ ਭੈਣ ਜੀ।
ਮੈਂ, ਉਹਨਾਂ ਨਾਲ ਗੱਲ ਕਰਾਂਗੀ। ਠੀਕ ਹੈ, ਜੀ। ਹਾਂਜੀ, ਸਤਿ ਸ੍ਰੀ ਅਕਾਲ।
ਕੀ ਗੱਲ ਹਾ